ਹੈਲੋ।
ਹਾਂਜੀ ਸਾਸਰੀ ਕਾਲ ਜੀ।
ਸ਼ਾਸਰੀ ਆ ਕਾਲ ਜੀ।
ਹੋਰ ਵਧੀਆ, ਤੁਸੀਂ ਸਣਾਓ?
ਮੈਂ ਵੀ ਵਧੀਆ, ਤੁਸੀਂ ਦੱਸੋ?
ਹਾਂਜੀ, ਅਸੀ ਵਧੀਆ, ਹੋਰ ਕੀ ਕਰਦੇ?
ਬਸ ਬੈਲੇ। ਤੂਸੀ ਕੀ ਕਰਦੇ ਆਜ-ਕੱਲ?
ਅਸੀ ਆਜ-ਕੱਲ ਫ੍ਰੀ ਆਂ, ਅਸੀ
ਬੱਸ ਅੱਸੀ ਵੀ ਫ੍ਰੀ
ਹਾਂਜੀ। ਹੋਰ ਸੁਣਾਓ ਕਿੱਦਾਂ ਯਾਦ ਕਰਨ ਹੋਏਆ?
ਬਸ ਐਵੇਂ ਈ।
ਅੱਛਾ ਜੀ।
ਤੂਸੀ ਅਪਣਾ ਟੋਪਿਕ ਦੱਸੋ ਕੀ ਦਿੱਤਾ ਜ
ਅ ਮੇਰਾ ਟੋਪਿਕ ਏ ਸ਼, ਮੈਂ ਸ਼ਿਮਲੇ ਗਈ ਹੋਈ ਸੀਗੀ।
ਹਾਂਜੀ।
ਹਾਂਜੀ।
ਦੱਸੋ ਤੂਸੀ ਦੱਸੋਗੇ, ਕੇ ਮੈਂ ਦੱਸਾਂ?
ਤੂਸੀ ਪੁੱਛੋ ਕੀ ਪੁੱਛਣਾ ਮੈਨੂੰ ਚੋਂਦੇ ਓ?
ਆ ਹੀ ਬਤਾ ਦੋ ਜੋ ਮੈਡਮ ਨੇ ਅਤੇ ਨੀ ਕਰਾਏਆ ਹੈਗਾ ਟੋਪਿਕ। ਆ ਈ ਕਰਾ ਦੋ।
ਠੀਕ ਏ ਜੀ। ਹਾਂਜੀ, ਮੈਂ ਪਰਵਾਰ ਨਾਲ ਸ਼ਿਮਲੇ ਗਈ ਹੋਈ ਸੀਗੀ ਓਥੇ ਦਾ ਚਰਬਾ ਮੇਰਾ ਏਦਾਂ ਦਾ ਰੇਹਾ, ਕਿ ਓ ਤੇ ਬੋਤ ਈ ਵਦੀਆ ਰੇਹਾ। ਓਥੋਂ ਦਾ ਠੰਡਾ ਮੌਸਮ ਤੇ ਸੁੰਦਰ ਪਹਾੜ ਮੰਨ ਨੂੰ ਬੋਹਤ ਪਸੰਦ ਆਏ।
ਹਾਂਜੀ, ਹਾਂਜੀ।
ਅਸੀ ਓਥੇ ਬਾਜਾਰ ਵਿੱਚ ਘੁੰਮੇ, ਸੁੰਦਰ-ਸੁੰਦਰ ਨਜਾਰੇ ਵੇਖੇ, ਤਸਵੀਰਾਂ ਖਿੱਚੀਆਂ ਤੇ ਫਨ ਖਾਣੇ ਦਾ ਆਨੰਦ ਲੇਆ, ਯਾਤਰਾ ਤੋ ਤੇ ਸਾਨੂੰ ਏ ਸਿੱਖਣ ਨੂੰ ਮਿਲੇਆ ਕਿ ਮੈਨੂੰ ਨਵੀਆਂ-ਨਵੀਆਂ ਥਾਵਾਂ ਉਥੋਂ ਦੇ ਲੋਕਾਂ ਨ ਪੇ ਰੈਨ-ਸੈਣ ਅਤੇ ਕੁਦਰਤੀ ਸੁੰਦਰਤਾ ਬਾਰੇ ਜਾਣਨ ਦਾ ਮੌਕਾ ਮਿਲੇਆ ਸੀ।
ਹਾਂਜੀ।
ਹਾਂਜੀ, ਤੇ ਸ ਅਸੀ ਏ ਜਾਣਨ ਨੂੰ ਚਾਵਾਂਗੇ, ਉਥੇ ਫੇਰ ਜਾਣਾ ਚਾਵਾਂਗੇ। ਕਿ ਓਥੇ ਮੌਕਾ ਮਿਲੇਆ ਤਾਂ ਮੈਂ ਜਰੂਰ ਦੁਬਾਰਾ ਜਾਵਾਂਗੀ, ਅਤੇ ਅਪਣੇ ਦੋਸਤਾਂ ਨੂੰ ਵੀ ਓ ਉਥੇ ਰੈਣ ਜਾਣ ਦੀ ਸ, ਉਥੇ ਜਾਣ ਦੀ ਸਲਾਅ ਦੇਵਾਂਗੀ, ਹਾਂਜੀ, ਕਿ ਤੂਸੀ ਵੀ ਕਿਤੇ ਘੁੰਮਣਗੇ ਸੀਗੇ
ਹਾਂਜੀ, ਹਾਂ।
ਕਿੱਥੇ ਗਏ ਸੀਗੇ ਤੂਸੀ ਕੁੱਛ ਦੱਸਣਾ ਚਾਓਗੇ?
ਹਾਂਜੀ।
ਹਾਂਜੀ, ਕਿੱਥੇ ਗਏ ਸੀ ਘੁੰਮਣ ਤੂਸੀ?
ਅਸੀਂ ਤਾਂ ਨਾ, ਅਸੀਂ ਤਾਂ ਨਾ ਐਥੇ ਗਏ ਸੀ ਕੇਦਾਰਨਾਥ।
ਅੱਛਾ ਜੀ, ਓਸ ਬਾਰੇ ਦੱਸੋ ਕਿ ਕਿਵੇਂ ਦਾ ਮਾਹੌਲ ਸੀ ਓਥੋਂ ਦਾ?
ਓ ਨਾ ਹਿਮਾਚਲ ਚ ਪੈਂਦਾ ਹੈਗਾ, ਤੇ ਉਨਾਂ ਨੂੰ ਨਾ ਚਾਰ ਧਾ ਉਨਾਂ ਨੂੰ ਮਤਲਬ ਚਾਰ- ਧਾਮ ਯਾਤਰਾ ਸ਼ਾਮਿਲ ਕੀਤਾ ਜਾਂਦਾ ਹੈਗਾ। ਓਨਾਂ ਨੂੰ ਚਾਰ -ਧਾਮ ਇਚ ਨਾ ਇਕ ਧਾਮ ਦੱਸੇਆ ਗੇਆ। ਐਥੇ ਉਥੇ ਨਾ ਸ਼ਿਵ ਜੀ ਦਾ, ਸ਼ਿਵਜੀ ਦਾ ਨਾ ਸ਼ਿਵ ਜੀ ਦੀ ਪੂਜਾ ਕੀਤੀ ਜਾਂਦੀ ਹੈਗੀ ਅਤੇ ਮੰਦਿਰ ਦੀ ਨਾ ਕੁੱਛ ਪੋਰਾਣੀ ਕਥਾ ਵੀ ਮੰਨੀਆ ਗਈਆ ਹੈ, ਜੇੜੀ ਮਹਾਭਾਰਤ ਦੇ ਯੂਧ ਨੀ ਹੋਏਆ ਹੈਦਾ ਸੀ, ਓਚ ਓਦੇ ਤੇ ਜੁੜੀ ਹੁੰਦੀ ਹੂਈ ਹੈਗੀ ਏ, ਉਨੂੰ ਦੱਸਾਂ ਉਨੂ ਪਤਾ
ਹਾਂਜੀ ਜ਼ਰੂਰ।
ਉਹਦੇ ਵਿੱਚ ਨਾ ਮਹਾਭਾਰਤ ਦਾ ਯੁੱਧ ਹੈਗਾ ਸੀ ਉਹਦੇ ਵਿੱਚ ਪਾਂਚ ਪੰਜ ਤਾਂ ਪਾਂਡਵ ਹੈਗੇ ਅਤੇ ਇੱਕ ਸੌ ਏਕ ਕੋਰਵ ਸੀ। ਤਾਂ ਉਹੁ ਨਾ ਤਾੳ ਚਾਚੇ ਹੈਗੇ ਤਾ ਪਾਂਡਵਾਂ ਨੂੰ ਕੋਰਵਾ ਦਾ ਵੱਧ ਕੀਤਾ ਸੀ ਉਹਦੇ ਵਿੱਚ ਤੋ ਨਾ ਫਿਰ ਉਹਦੇ ਵਿੱਚ ਨਾ ਪਾਂਡਵਾਂ ਨੂੰ ਨਾ ਆਹ ਫੀਲ ਹੁੰਦਾ ਸੀ ਕਿ ਉਹਨਾਂ ਨੂੰ ਨਾ ਬੋਹਤ ਬੜਾ ਪਾਪ ਕੀ ਤਾਂ ਉਹਨਾਂ ਨੂੰ ਆਪਣੇ ਹੀ ਸਗੇ ਸੰਬੰਧੀ ਜੇਹੜੇ ਸੀ ਉਹ ਮਾਰ ਦਿੱਤੇ।
ਤੋ ਉਹਨਾਂ ਨੂੰ ਫਿਰ ਨਾ ਉਹ ਨਾ ਸ਼ਿਵ ਨੂੰ ਢੂੰਡਤੇ ਢੂੰਡਤੇ ਨਾ ਉੱਥੇ ਗਏ ਕਾਸ਼ੀ ਵਿਸ਼ਵਨਾਥ। ਜਿਹੜਾ ਬਾਰਾ ਜੋਤੀਲਿੰਗ ਧਾਮਾਂ ਵਿੱਚ ਸਥਾਪਿਤ ਹੁੰਦਾ ਹੈ। ਉਹਦੇ ਗਏ ਫਿਰ ਉਹਦੇ ਚ ਸ਼ਿਵ ਨਾ ਉੱਥੇ ਤੇ ਉੱਠ ਕੇ ਚਲੇ ਗਏ ਕਿਉਂਕਿ ਸ਼ਿਵ ਉਹਨਾਂ ਤੋਂ ਨਾ ਨਰਾਜ਼ ਹੈਗੇ ਕਿ ਉਹਨਾਂ ਨੂੰ ਪਾਪ ਕੀਤਾ ਸੀ ਫਿਰ ਨਾ ਉਹ ਨਾ ਸ਼ਿਵ ਨੂੰ ਢੂੰਡਦੇ ਢੂੰਡਦੇ ਨਾ ਹਿਮਾਚਲ ਸੈਡ ਚੱਲੇ ਗਏ ਸੀ। ਤੋ ਉੱਥੇ ਸਿਵ ਜੀ ਨਾ ਉੱਥੇ ਕੇਦਾਰਨਾਥ ਦੇ ਰਾਸਤੇ ਚ ਨਾ ਬੈਲ ਬਣ ਕੇ ਆਇਆ ਸੀ ਉਹਨਾਂ ਚੋਂ ਪਾਂਡਵਾਂ ਚੋਂ ਲੁਕਣ ਵਾਸਤੇ ਤਾਂ ਉਹਨਾਂ ਪਾ ਪੰਜ ਪਾਂਡਵਾਂ ਮਾਤੇ ਇੱਕ ਸੀ ਭੀਮ ਉਹਨਾਂ ਨੂੰ ਨਾ ਉਸ ਬਲਦ ਦਾ ਨਾ ਉਹ ਪਿਛਲਾ ਹਿੱਸਾ ਨੀ ਹੋਗਾ ਹੈਗਾ ਜਿਹਨੂੰ ਕੁੱਬੜ ਬੋਲਦੇ ਹੈਗੇ।
ਹਾਂਜੀ ਹਾਂਜੀ।
ਅ ਆਹ ਆਪਣੇ ਹੱਥਾਂ ਨਾਲ ਪਕੜ ਲਿਆ ਸੀ ਅਤੇ ਸ਼ਿਵ ਜੀ ਨਾ ਧਰਤੀ ਚ ਸਮਾ ਗੇਸੀ। ਤੋਂ ਇਸ ਮਾਨੇਏਤਾ ਨੂੰ ਦੱਸਦੇ ਹੋਏ ਨਾ ਉੱਥੇ ਨਾ ਮਤਲਬ ਉਹੀ ਕੁੱਬੜ ਜੇ ਆਕਾਰ ਦਾ ਨਾ ਸ਼ਿਵਲਿੰਗ ਬਣਿਆ ਹੋਇਆ ਹੈ ਤੇ ਅਤੇ ਉਸਦੀ ਪੂਜਾ ਕੀਤੀ ਜਾਂਦੀ ਹੈਗੀ।
ਅੱਛਾ ਜੀ ਠੀਕ ਹੈ ਜੀ ਸਾਨੂੰ ਯਾਤਰਾ ਹਾਂਜੀ।
ਉਹ ਨਾ ਹਿਮਾਚਲ 'ਚ ਪੈਂਦਾ ਹੈਗਾ ਅਤੇ ਉੱਤੇ ਨਾ ਸ਼ ਉਸਦੀ ਟਰੈਕਿੰਗ ਕੀਤ ਕੀਤੀ ਜਾਂਦੀ ਹੈਗੀ ਬਾਰਾਂ ਕਿਲੋਮੀਟਰ ਕੁਛ ਪੈਦਲ ਟਰੈਕਿੰਗ ਕੀਤੀ ਜਾਂਦੀ ਹੈਗੀ ਤੇ ਉੱਥੇ ਨਾ ਮਤਲਬ ਇੱਕ ਨਾ ਧ ਧਾਰੀ ਦੇਵੀ ਨਾਂ ਦਾ ਟੈਂਪਲ ਹੈਗਾ। ਜੇਹੜੇ ਵਿੱਚ ਨਾ ਮਤਲਬ ਇੱਕ ਮਾਤਾ ਹੈਗੀ। ਉਹਨਾਂ ਦਾ ਨਾਂ ਨਾ ਧਾਰੀ ਦੇਵੀ ਹੈਗਾ ਤਾ ਆ ਨਾ ਮਤਲਬ ਦੇਵ ਪ੍ਰਯਾਗ ਸਿਟੀ ਦਾ ਨਾਂ ਹੈਗਾ ਹਿਮਾ ਸਿਲਚੀ ਤੋ ਉਥੇ ਨਾ ਮਤਲਬ ਦੋ ਨਦੀਆਂ ਆਪਸ ਚ ਮਿਲ ਕੇ ਨਾ ਗੰਗਾ ਬਣਦੀਆਂ ਹੈਗੀ।
ਹਾਂਜੀ।
ਉਹਨਾਂ ਨੂੰ ਗੰਗਾ ਦਾ ਰੂਪ ਦਿੱਤਾ ਜਾਂਦਾ ਹੈ ਤੇ ਉਸ ਨਦੀ ਦੇ ਪੀਚ ਚ ਨਾ ਇੱਕ ਥਾਰੀ ਦੇਵੀ ਟੈਂਪਲ ਵੀ ਸਥਿਤ ਹੈਗਾ ਤੋਂ ਨਾ ਉਹ ਨਾ ਉਹ ਮਾਤਾ ਨਾ ਮਤਲਬ ਦਿਨ ਚ ਨਾ ਤਿੰਨ ਰੂਪ ਬਦਲਦੀ ਹੈਗੀ।
ਅੱਛਾ ਜੀ।
ਸੁਬੇ ਤੋਂ ਮਤਲਬ ਉਹ ਸੂਬਾ ਚ ਬਹੁਤ ਛੋਟੀ ਲੜਕੀ ਬਣ ਜਾਂਦੀ ਹੈਗੀ। ਆਰੇ ਦੁਪਹਿਰ ਚ ਮਤਲਬ ਯੂ ਮਤਲਬ ਬੜੀ ਮਤਲਬ ਯੰਗੈਸਟ ਯੂਗ ਹੀ ਨਹੀਂ ਹੁੰਦੀ ਹਾਂ। ਹੈ ਆ ਬਣ ਜਾਂਦੀ, ਅਤੇ ਰਾਤ ਵਿੱਚ ਨਾ ਉਹ ਇੱਕ ਬੁੱਢੀ ਔਰਤ ਦਾ ਰੂਪ ਧਾਰਨ ਕਰਦੀ ਹੈਗੀ, ਤਾਂ ਨਾ ਮ ਮਤਲਬ ਆ ਵੀ ਮੰਨਿਆ ਜਾਂਦਾ, ਅਗਰ ਅਸੀਂ ਨਾ ਚਾਰ ਧਾਮ ਦੀ ਯਾਤਰਾ ਕਰਦੇ ਹੈਗੇ ਨਾ, ਤਾਂ ਸਭ ਪਹਿਲਾਂ ਸਾਨੂੰ ਨਾ ਤਾਰੀ ਦੇਵੀ ਅਹ ਟੈਂਪਲ ਚ ਮੱਥਾ ਟੇਕਣਾ ਹੁੰਦਾ ਹੈਗਾ, ਅਤੇ ਉਹਨਾਂ ਦੀ ਆਗਿਆ ਤੋਂ ਹੀ ਅਸੀਂ ਚਾਰ ਧਾਮ ਦੀ ਯਾਤਰਾ ਕਰ ਸਕਦੇ ਹਨ। ਮਤਲਬ ਜਿ੍ਹਨਾ ਉੱਥੇ ਦਾ ਵਿਊ ਵੀ ਬਹੁਤ ਅੱਛਾ ਹੈਗਾ, ਬੜੇ -ਬੜੇ ਪਹਾੜ, ਝਰਨੇ, ਬਹੁਤ ਹੀ ਅੱਛਾ ਮਾਹੌਲ ਹੈਗਾ, ਤੇ ਆਪਣੇ ਉੱਤੇ ਨਾ ਪੈਦਲ ਵੀ ਟਰੈਕਿੰਗ ਕੀਤੀ ਜਾਂਦੀ ਹੈਗੀ, ਤੇ ਘੋੜੇ ਊਟ ਕਦੇ -ਕਦੇ ਵਿੱਚ ਵੀ ਟਰੈਕਿੰਗ ਕੀਤੀ ਜਾਂਦੀ ਹੈਗੀ।
ਹਾਂਜੀ, ਇਹੀ ਹੈ ਸਾਨੂੰ ਯਾਤਰਾਵਾਂ ਕਰਨੀਆਂ ਚਾਹੀਦੀਆਂ ਨਾ ਯਾ ਯਾਤਰਾ ਕਰਨ ਦੇ ਨਾਲ ਇਹ ਸਾਡਾ ਫਾਇਦਾ ਹੁੰਦਾ, ਕਿ ਯਾਤਰਾ ਨਾਲ
ਮਤਲਬ ਧਾਰਮਿਕ ਉਸਦੇ ਬਾਰੇ ਪਤਾ ਲੱਗਦਾ ਹੈਗਾ।
ਹਾਂਜੀ, ਯਾਤਰਾ ਨਾਲ ਸਾਨੂੰ ਨਵੀਆਂ- ਨਵੀਆਂ ਥਾਵਾਂ, ਲੋਕ ਕਾਂ ਦੇ ਸਭਿਆਚਾਰ ਇਤਿਹਾਸ ਤੇ ਰਿਵਾਜਾਂ ਬਾਰੇ ਜਾਣਕਾਰੀ ਮਿਲਦੀ, ਜੋ ਕਿ ਸਾਡੇ ਲਈ ਜਾਣਨ ਨਾਲ ਜ਼ਰੂਰੀ ਵੀ ਹੈਗੀ।
ਹਾਂਜੀ।
ਤੇ ਮਨ ਵੀ ਤਾਜ਼ਾ ਹੋ ਜਾਂਦਾ, ਤੇ ਨਵਾਂ ਤਜਰਬਾ ਮਿਲਦਾ ਸਾਨੂੰ।
ਹਾਂਜੀ।
ਹਾਂਜੀ, ਤੇ ਫਿਰ ਉੱਥੇ ਕਿਵੇਂ ਪਹੁੰਚੇ ਤੁਸੀਂ?
ਅਸੀ ਮਤਲਬ ਇੱਥੇ ਹਰਿਦਵਾਰ ਨੀ ਯੂਪੀ ਚ ਪੈਂਦਾ। ਹੈਗਾ ਉੱਤਰਾਖੰਡ ਚ, ਉਹਦੇ ਤੇ ਹਰਿਦਵਾਰ ਤੇ ਰਿਸ਼ੀਕੇਸ਼ ਦੀ ਬਸਤੀ ਸੀ, ਫਿਰ ਉਹਦੇ ਬਾਅਦ ਹਰੀਸ਼ ਕੇਸ਼ ਇਸ ਤੋਂ ਮਤਲਬ ਹਿਮਾਚਲ ਦੀ ਟਰੈਕਿੰਗ ਕੀਤੀ ਸੀ, ਤੇ ਉੱਥੇ ਕੇਦਾਰਨਾਥ ਧਾਮ ਸਥਿਤ ਹੈਗਾ। ਅਤੇ ਉੱਥੇ ਤੁੰਗ ਨਾਥ, ਮਤਲਬ ਹਿਮਾਚਲ 'ਚ ਨਾ ਬਹੁਤ ਹੀ ਐਸੇ ਥਾਮ ਹੈਗੇ, ਜਿਹੜੇ ਧਾਰਮਿਕ ਪਰੰਪਰਾ ਤੋਂ ਜੋੜਦੇ ਹੈਗੇ, ਤੁੰਗ ਨਾਥ ਚੂੜ ਦਾਮ ਇ ਠ ਨਾ ਬਹੁਤ ਲੰਬੀ -ਲੰਬੀ ਵੀ ਟਰੈਕਿੰਗ ਕੀਤੀ ਜਾਂਦੀ ਹੈ, ਅਤੇ ਨਾ ਉੱਥੇ ਕੋਈ ਵੀ ਵੈਸੀ ਕੋਈ ਸਾਧਨ ਨਹੀਂ ਚੱਲਦੇ ਹੈਗੇ ਉੱਥੇ, ਸਿਰਫ ਟੈਕਿੰਗ ਕੀਤੀ ਜਾਂਦੀ ਹੈਗੀ।
ਹਾਂਜੀ। ਉੱਥੋਂ ਦੀ ਤੇ ਯਾਤਰਾ ਵੀ ਬੜੀ ਥੋੜ੍ਹੀ ਔਖੀ ਸੀ ਔਖੀ ਜਿਹੀ ਰਹਿੰਦੀ ਏ। ਪਰ ਉੱਥੇ ਬਹੁਤ ਹੀ ਸੁੰਦਰ ਤੇ ਯਾਦਗਾਰ
ੈਂਮੈ ਸ਼ਿਵਾਇ ਦਾ ਜਪ ਕਰਦੇ- ਕਰਦੇ ਆ ਯਾਤਰਾ ਖੁਸ਼ੀ -ਖੁਸ਼ੀ ਬੀਤ ਜਾਂਦੀ ਹੈਗੀ, ਉੱਥੇ ਨਾ ਬਹੁਤ ਮਜ਼ਾ ਆਉਂਦਾ ਹੈਗਾ। ਜਾਂ
ਹਾਂਜੀ। ਉੱਥੇ ਪਹਾੜ ਦਰਿਆ ਤੇ ਕੁਦਰਤੀ ਨਜ਼ਾਰਾ ਵੀ ਬਹੁਤ ਤ ਮੈਨੂੰ ਓ ਪਸੰਦ ਏ ਨਾ। ਹਾਂਜੀ, ਤੇ ਮੰਦਿਰ ਵਿੱਚ ਦਰਸ਼ਨ ਕਰਕੇ ਤੁਹਾਨੂੰ ਕਿਵੇਂ ਲੱਗਾ?
ਹਾਂਜੀ
ਤੁਸੀਂ ਉੱਥੇ ਜਾਣ ਵਾਲਿਆਂ ਲਈ ਕੀ ਸਲਾਹ ਦੋਗੇ ਕੁਛ, ਵੀ ਕਿੱਦਾਂ ਜਾਣਾ ਚਾਈਦਾ? ਦੱਸੋਗੇ?
ਹਾਂਜੀ
ਹਾਂਜੀ ਜੇ ਮੌਕਾ ਮਿਲਿਆ ਤਾਂ ਮੈਂ ਵੀ ਜਰੂਰ ਦੁਬਾਰਾ ਜਾਵਾਂਗੀ ਪਰ ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਯਾਦਗਾਰ ਯਾਤਰਾਵਾਂ ਵਿੱਚ ਇੱਕ ਕੇ
ਹਾਂਜੀ
ਹਾਂਜੀ
ਹੋਰ ਤਾਂ
ਬਹਿ ਤੇ, ਹਾਂਜੀ। ਵੈਸੇ ਸਾਨੂੰ ਜੇ ਇੰਨੀ ਦੂਰ ਯਾਤਰਾ ਤੇ ਜਾਣਾ ਤੇ ਯਾਤਰਾ ਤੋਂ ਪਹਿਲਾਂ ਸਾਨੂੰ ਆਪਣੀ ਸਿਹਤ ਦਾ ਧਿਆਨ ਰੱਖ ਰੱਖਣਾ ਚਾਈਦਾ ਏ, ਗਰਮ ਕੱਪੜੇ ਤੇ ਆਰਾਮਦਾਇਕ ਜੁੱਤੀ
ਵਗੈਰਾ ਵੀ ਲੈਣੀ ਪੈਂਦੀ ਆਪਦੀ ਉੱਥੇ ਨਾ ਮਤਲਬ ਬਾਰਿਸ਼ ਵੀ ਬੋਤ ਹੁੰਦੀ ਹੈਗੀ ਹਿਮਾਚਲ ਸਾਈਡ ਚ
ਹਾਂਜੀ। ਬਰਸਾਤੀਆਂ ਨਾਲ ਲੈ ਕੇ ਜਾਣੀਆਂ ਚਾਹੀਦੀਆਂ ਨੇ ਉੱਥੇ ਹਾਂਜੀ, ਤੇ ਆਰਾਮਦਾਇਕ ਜੁੱਤੇ ਨਾਲ ਲੈ ਕੇ ਜਾਣੇ ਚਾਈਦੇ ਹਨ। ਅਤੇ ਮੌਸਮ ਦੀ ਜਾਣਕਾਰੀ ਪਹਿਲੇ ਤੋਂ ਹੀ ਲੈ ਲੈਣੀ ਚਾਈਦੀ ਵੀ ਕਿੱਦਾਂ ਦੀ ਹੈਗੀ ਏ। ਉੱਥੇ ਮੌਸਮ ਕਿੱਦਾਂ ਦਾ ਐ ਹਾਂਜੀ।
ਠੀਕ, ਜਸਵਿੰਦਰ ਬਾਅਦ ਚ ਗੱਲ ਕਰਦੀ ਆ।
ਹਾਂਜੀ ਕੋਈ ਨੀ, ਸਸ ਸ਼੍ਰੀ ਕਾਲ।
ਸਸ ਸ੍ਰੀ ਕਾਲ।